ਹਾਂਜੀ, ਨਮਸਕਾਰ ਜੀ।
ਨਮਸਕਾਰ ਜੀ, ਕੀ ਹਾਲ ਹੈ?
ਵਧੀਆ ਜੀ- ਵਧੀਆ, ਤੁਸੀਂ ਸੁਣਾਓ ਕਿਵੇਂ ਹੋ?
ਬਸ ਠੀਕ-ਠਾਕ ਆ, ਵਧੀਆ ਕੀ ਕਰੀ ਜਾਂਦੇ?
ਬਾਰਿਸ਼ ਹੋਈ ਫੇਰ ਅੱਜ।
ਹਾਂਜੀ, ਅਜ ਤਾਂ ਵਾਧੂ
ਕਿੰਨੀ ਕੁ ਪਾਈ?
ਰਾਤ ਪੂਰੀ।
ਓਕੇ, ਸਾਰੇ ਪਾਸੇ ਹੀ ਪਈ ਆ ਬਾਰਿਸ਼ ਤਾਂ।
ਹਾਂਜੀ-ਹਾਂਜੀ।
ਸ਼ਹਿਰ ਵੀ ਪਈ ਹੈ ਚੰਡੀਗੜ੍ਹ, ਮੋਹਾਲੀ ਸਾਰੇ ਪਈ ਹੈ ਫਤਿਹਗੜ੍ਹ ਵੀ ਪਈ ਹੈ।
ਹਾਂ ਲ ਹੈਲੋ ਮੈ ਕਿਹਾ ਮੌਸਮ ਠੀਕ ਆ ਅੱਜ।
ਹਾਂ, ਅਜ ਮੋਸਮ ਠੀਕ ਹੈ। ਹਾਂ, ਮੌਸਮ ਵਧੀਆ ਹੈ ਅੱਜ।
ਘੱਟ ਜਾਂਦੀ ਹੈ ਕਈ ਵਾਰ ਨੈਟਵਰਕ ਘੱਟ ਬੰਦ
ਅੱਜ ਵੀ ਮੈਂ ਦੁੱਧ ਲੈਣ ਗਿਆ ਸੀਗਾ। ਆਉਂਦੇ ਹੋਏ ਮੇਰਾ ਦੋਸਤ ਮਿਲ ਗਿਆ। ਬਸ, ਉੱਥੇ ਫੇਰ ਪੁਰਾਣੀਆਂ ਗੱਲਾਂ ਛੇੜ ਕੇ ਬਹਿ ਗੇ ਸਕੂਲਾਂ ਵਲਿਆ। ਖੜੇ-ਖੜੇ ਪਤਾ ਹੀ ਲੱਗਿਆ ਉੱਧਰੋਂ ਭਾਈ ਸਾਹਿਬ ਆ ਗਏ ਭਾਬੀ ਨਾਲ। ਫਿਰ ਉਹਨਾਂ ਨਾਲ ਗੱਲ-ਬਾਤ ਹੋਣ ਲੱਗੀ।
ਅੱਛਾ-ਅੱਛਾ।
ਅੱਧਾ-ਪੌਣਾ ਘੰਟਾ ਮੈਂ ਉੱਥੇ ਹੀ ਖੜਾ ਰਿਹਾ।